ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ
ਹਾਂ ਸਤਿ ਸ਼੍ਰੀ ਅਕਾਲ ਭੈਣ ਜੀ
ਹਾਂ ਹਾਂਜੀ ਵਧੀਆ ਜੀ ਤੁਸੀਂ ਦੱਸੋ ਕਿੱਦਾਂ ਹੋ
ਹਾਂਜੀ ਹਾਂਜੀ ਮੈਂ ਵੀ ਵਧੀਆ ਹੋਰ ਕੀ ਕਰਦੇ ਸੀ
ਬਸ ਅਸੀਂ ਉੱਥੇ ਅਹ ਪਲਟ ਦੇਖਣ ਗਈ ਸੀ
ਅੱਛਾ
ਹਾਂਜੀ, ਜਗ੍ਹਾ ਦੇਖਣ ਗਈ ਸੀ। ਸਾਨੂੰ ਜਗ੍ਹਾ ਲੈਣੀ ਹੈਗੀ ਏ ਨਾ, ਤੋ ਜਗ੍ਹਾ ਦਾ ਰੇਟ ਇੰਨਾ ਜ਼ਿਆਦਾ ਦੱਸੀ ਜਾ ਰਹੇ ਨੇ ਬਾਪ ਰੇ ਬਾਪ, ਬਹੁਤ ਜ਼ਿਆਦਾ
ਹਾਂ, ਪਰ ਆਪਣੀ ਛੱਤ ਹੋਣਾ ਵੀ ਜ਼ਰੂਰੀ ਏ ਨਾ।
ਸਹੀ ਗੱਲ ਐ, ਹੁਣ ਤਾਂ ਅਸੀਂ ਰਹਿੰਦੇ ਹਾਂ ਆਪਣੇ ਘਰ ਚ। ਆਪਾਂ ਸੋਚਦੇ ਹਾਂ ਚਲ ਇੱਕ ਆਪਾਂ ਪ੍ਰੋਪਰਟੀ ਬਣਾ ਕੇ ਕੇ ਰੱਖਾ ਹੈਨਾ, ਜਿੱਦਾਂ, ਹਾਂ ਤਾਂ ਏਦਾਂ ਬਣਾ ਕੇ ਰੱਖਾ ਕੋਈ ਚੀਜ਼। ਜਾ ਪਾਂ ਉਹਦੇ ਚ ਇਨਵੈਸਟ ਕਰਾਂ, ਪਰ ਦੇਖਿਆ ਜਾਏ ਤਾਂ ਹੁਣ ਇੰਨੇ ਤੀਹ-ਤੀਹ ਲਾਗ ਦੇ ਹੋ ਵਧੀਆਂ ਹੁਣ ਮਿਲਦੀ ਆਪਾਂ ਨੂੰ।
ਹਾਂ-ਹਾਂ-ਹਾਂ। ਹਾਂ, ਨਹੀਂ ਤੇ ਤੁਹਾਡੇ ਊ ਸਾਈਡ, ਪੰਜਾਬ ਸਾਈਡ ਰੇਟ ਵੀ ਤਾਂ ਜ਼ਿਆਦਾ ਹੀ ਨੇ ਨਾ।
ਹਾਂਜੀ, ਹੁਣ ਤਾਂ ਬਹੁਤ ਜ਼ਿਆਦਾ ਚੱਕੇ ਪਏ ਨੇ। ਪਹਿਲੇ ਇੰਨੇ ਨਹੀਂ ਸੀ, ਹੁਣ ਤਾਂ ਬਹੁਤ ਘਾ, ਜ਼ਿਆਦਾ ਮਤਲਬ ਵਧਾ ਤੇ ਉਹਨਾਂ
ਰੇਟ ਹੋ ਗਏ ਨੇ, ਹਾਂ ਫ਼ੇਰ ਮਹਿੰਗਾਈ ਤਾਂ ਹੁਣ ਸਾਰੇ ਚੀਜ਼ਾਂ ਚ ਹੋ ਗਈ ਏ ਨਾ ਭੈਣ ਜੀ।
ਹਾਂਜੀ।
ਹਾਂ, ਰੋਟੀ ਪਾਣੀ ਸੇ ਲੇ ਕੇ ਸਾਰੇ ਚੀਜ਼ਾਂ ਮਹਿੰਗੇ ਹੋ ਗਏ ਨੇ ਹੁਣ ਆ।
ਹਾਂਜੀ ਹਾਂਜੀ, ਹੁਣ ਜਿੱਧਰ ਦੇਖੋ ਤੋ ਇੰਨਾ ਮਹਿੰਗਾ, ਫਲੈਟ ਵੀ ਇੰਨੇ ਮਹਿੰਗੇ ਮਹਿੰਗੇ-ਮਹਿੰਗੇ, ਪੰਜਾਹ ਲਾਸ ਤੇ ਉੱਪਰ-ਉੱਪਰ ਹੀ।
ਹਾਂ-ਹਾਂ, ਤੇ ਪਲੋਟ ਤੇ ਦੇਖਣ ਗਏ ਸੀਗੇ ਯਾ ਫਲੈਟ ਹੈਗਾ ਸੀ?
ਦੇਖ ਰਹੇ ਸੀ ਅਸੀਂ ਦੋਨੋ ਵੀ ਬਜਟ ਮਤਲਬ ਜਿੱਦਾਂ ਆਪਾਂ ਇੱਕ ਪ੍ਰੋਪਰਟੀ ਲੈ ਕੇ ਰੱਖਣਾ, ਇਨਵੈਸਟ ਕਰਨਾ ਹੈਨਾ। ਜਿਦਾਂ ਕਿਰਾਏ ਤੇ ਚਾੜ੍ਹਨਾ ਕਰਨਾ, ਇੱਕ ਆਪਣਾ ਇਨਕਮ ਹੋਜੂਗਾ।
ਇੰਕਮ ਹੋ ਜਾਓਗਾ, ਸਹੀ। ਇੰਕਮ ਸੋਰਸ ਵੀ ਤਾਂ ਜ਼ਰੂਰੀ ਹੈ।
ਹਾਂਜੀ, ਜਿੱਦਾਂ ਪਲੋਟ ਲੈਕੇ ਰੱਖੋ ਤਾਂ ਆਗੇ ਫਿਊਚਰ ਚ ਆਪਾਂ ਨੂੰ ਵੱਧ ਕੇ ਰੇਟ ਮਿਲੂਗਾ। ਹੈਨਾ, ਔਰ ਜਿੱਦਾਂ ਪਲਾਟ ਲੈ ਲਾਂਗੇ ਤੋ ਆਪਾਂ ਕਿਰਾਏ ਤੇ ਦੇ ਕੇ ਆਪਾਂ ਨੂੰ ਇਨਕਮ ਆਊਗਾ ਆਪਣਾ।
ਹਾਂ। ਸਹੀ ਗੱਲ ਹੈ ਨਾ।
ਦਿਖ ਰਿਹਾ ਦੋਨੋ ਪਾਸੇ, ਦੋਨੋ ਹੀ ਮਤਲਬ ਕਰਨ ਨੂੰ ਦਿਖ ਰਿਹਾ। ਜਿਦਾਂ, ਪਲੋਟ ਲੈਕੇ ਆਪਣਾ ਵਧੀਆ ਗਾਰਡਨ ਟਾਈਪ ਬਣਾ ਕੇ ਘਰ, ਏਦਾਂ ਸੋਚ ਰਿਹਾ ਸੀ।
ਹਾਂ -ਹਾਂ- ਹਾਂ ਹਾਂ ਸਹੀ ਕੀਤਾ ਨਾ ਤੁਸੀਂ ਤੇ ਫੇਰ ਕੋਈ ਪਸੰਦ ਆਇਆ ਨਹੀਂ ਆਇਆ।
ਰੇਟ ਇੰਨਾ ਦੱਸ ਰਹੇ ਨਾ ਜਿਹੜੇ ਏਰੀਆ ਚ ਵੇਖ ਰਹੇ ਆਂ ਅਸੀਂ ਜੇ ਅਸੀਂ ਸੋਚੀਏ ਤੇ। ਥੋੜਾ ਅਗਰ ਪਲੋਟ ਲੈਣਾ ਹੀ ਆਪਾਂ ਨੇ। ਇਨਵੈਸਟ ਕਰਨਾ ਹੈ ਫਿਊਚਰ ਵਾਸਤੇ ਹਨਾ ਥੋੜੇ ਜਿਹਾ ਆਊਟ ਪਾਸੇ ਲੈਂਨੇ ਹਾਂ ਆਊਟ ਪਾਸੇ ਆਪਾਂ ਨੂੰ ਸਸਤਾ ਮਿਲਜੂਗਾ।
ਸਸਤਾ ਮਿਲ ਜਾਊਗਾ ਸਹੀ ਹੈ ਨਾ।
ਹਾਂ ਆਊਟ- ਆਊਟ ਪਾਸੇ ਲੈਂਗੇ ਤਾਂ ਥੋੜਾ ਸਸਤਾ ਮਿਲੂਗਾ। ਤੋਂ ਲੈਣੇ ਚ ਵੀ ਫਾਇਦਾ ਹੈਗਾ ਹੁਣ ਜਿੱਥੇ ਡੈਵਲਪ ਹੋ ਰਿਹਾ ਚ ਵੀ ਫਾਇਦਾ ਪਰ ਆਪਣਾ ਅ ਪੈਸਾ ਜ਼ਿਆਦਾ ਵੱਧ
ਹਾਂ, ਹਾਂਜੀ-ਹਾਂਜੀ, ਸਹੀ ਹੈ।
ਹੂ ਇਸ ਕਰਕੇ ਆਪਾਂ ਆਪਣੇ ਬਜਟ ਨਾਲ ਲੈਣਾ ਕਰਨਾ ਸੋਚਣਾ।
ਹਾਂਜੀ- ਹਾਂਜੀ ਨਹੀਂ ਆਊਟ ਚ ਵੀ ਤਾਂ ਥੋੜ੍ਹੇ ਚ ਡੈਵਲਪ ਨਾਲ ਅੱਗੇ ਚੱਲ ਕੇ ਹੋਣਗੇ ਹੀ। ਏਦਾਂ ਤਾਂ ਨੀ ਕੇ ਡੈਵਲਪਮੈਂਟ ਨਹੀਂ ਹੋਣੇ ਹਾਂ ਦੋ ਸਾਲ ਪੰਜ ਸਾਲ ਦਸ ਸਾਲਾਂ ਬਾਅਦ ਜਿੰਨੀ ਮਰਜ਼ੀ ਡਿਵਲਪਮੈਂਟ ਹੋ ਜਾਏਗੀ ਆਊਟਜ ਵੀ
ਹੁੰਦਾ ਹੀ ਏ।
ਹਾਂਜੀ।
ਮੇਰੇ ਮੰਮਾ -ਮੰਮਾ ਨੇ ਵੀ ਲਿੱਤਾ ਸੀ। ਉੱਥੇ ਇੱਕ ਪਾਸੇ ਆਊਟ ਚ ਲਿੱਤਾ ਸੀ। ਉਹਨਾਂ ਨੇ ਸਾਢੇ ਚਾਰ ਲੱਖ ਚ ਲਿੱਤਾ ਸੀ ਉਹ। ਦੀ ਕੀਮਤ ਹੁਣ ਡਬਲ ਹੋ ਗਈ ਹੈ ਹਾਲੇ ਵੀ ਆਊਟ ਚੱਲ ਰਹਾ। ਹੁਣ ਉਥੇ ਉਹਨਾਂ ਨੇ ਬੰਗਲੋ ਬ ਬਣਦੇ ਆ ਠੀਕ ਏ। ਬੰਗ ਤੋ ਬਾਕੀ ਇੱਥੇ ਉਹ ਪਲੇਸਟਿੰਗ ਉੱਥੇ ਥੋੜਾ ਆਊਟ ਹੀ ਹੈ ਹਾਲੇ ਵੀ। ਮਤਲਬ ਉੱਥੇ ਲੋਕ ਰਹਿੰਦੇ ਨੇ ਆਜੂ -ਬਾਜੂ ਚ ਪਰ ਜਿੰਨਾ ਫੈਸਿਲਿਟੀ ਚਾਹੀਦੀ ਹੈ। ਓਨੀ ਫੈਸਿਲਿਟੀ ਨਹੀਂ ਹੈ ਹਾਲੇ।
ਅੱਛਾ।
ਆਪਾਂ ਜਿੱਦਾਂ ਹੁਣ ਓ ਕਹਿ ਰਹੇ ਨੇ ਦੋ ਤਿੰਨ ਸਲਾ ਬਾਅਦ ਉਦਾਂ ਨਾ ਉੱਥੋਂ ਪਿੱਛੇ ਤੋਂ ਮਤਲਬ ਬੈਕ ਸਾਈਡ ਤੋਂ ਅ ਏ ਜਾਊਗਾ ਕੀ ਬੋਲਦੇ ਆ ਰਿੰਗ ਰੋਡ ਜਾਊਗਾ ਜੋ ਹਵਾਈ ਪੁਲ ਹੁੰਦਾ ਹੈ ਨਾ।
ਹਾਂਜੀ -ਹਾਂਜੀ।
ਇਦਾਂ ਹੀ ਚੱਲਦੇ ਨੇ ਉ ਮਤਲਬ ਉੱਥੇ ਜਾਊਗਾ ਫਿਰ ਉਹਦੇ ਬੋਲਦੇ ਰੇਟ ਇੰਨੇ ਜ਼ਿਆਦਾ ਵ ਦਈਏ ਬਹੁਤ ਜਾਦਾ ਇਸ ਕਰਕੇ ਫਿਰ ਆਪਾਂ ਪਹਿਲੇ ਸੋਚ ਰਹੇ ਸੀ ਵੇਚਣ ਦਾ। ਫਿਰ ਸੋਚਿਆ ਨਹੀਂ ਵੇਚਣਾ ਕਿ ਜਦੋਂ ਆਪਾਂ ਨਾਲ ਪ੍ਰੋਫਿਟ ਹੋਜੂਗਾ ਅੱਗੇ ਜਾ ਕੇ ਪੰਜ ਛੇ ਸਾਲਾਂ ਬਾਅਦ।
ਹਾਂ।
ਫਿਰ ਕਿਉਂ ਵੇਚਣਾ ਆਪਾਂ।
ਹਾਂ ਤੇ ਅੱਜ ਕੱਲ੍ਹ ਤੇ ਇਸ ਤਰਾਂ ਵੀ ਪ੍ਰੋਪਰਟੀ ਬਣਾਣੀ ਮੁਸ਼ ਕਿਲ ਏ ਫਿਰ ਵੇਚਣਾ ਦਾ ਕੋਈ ਮਤਲਬ ਨਹੀਂ ਨਾ।
ਹਾਂ ਭਰਾ ਵੀ ਜਿੱਦਾਂ ਮੇਰਾ ਕਹਿ ਰਿਹਾ ਸੀ। ਪੰਜਾਹ ਸਠ ਲੱਖ ਦਾ ਆਪਾਂ ਬਜਟ ਆਪਾਂ ਲਾ ਲੈਂਦੇ ਆਂ ਬੇਚਣ ਦਾ ਉਹਦਾ। ਪਰ ਲੋਕ ਆਂਦੇ ਨੇ ਉੱਧਰ ਕੰਮ ਰੇਟ ਦੱਸਦੇ ਨੇ। ਸਟਾਟਿੰਗ ਚ ਦੱਸ ਜਦ ਤੀਹ ਵੇਚਣਾ ਚ ਚਾਹੁੰਦੇ ਸੀ ਨਾ ਤੇ ਉਸ ਟਾਈਮ ਤੀਹ ਲੱਖ ਹੋ ਚਾਲੀ ਲੱਖ ਕਿੱਦਾਂ ਮੰਗ ਰਹੇ ਸੀ ਫਿਰ ਅਸੀਂ ਸੋਚਿਆ ਕਿਆ ਮੈ ਲਈ ਕੀ ਕਰਨਾ ਇੰਨਾ ਰੇਟ ਕੰਮ ਜੇ ਮੈਂ ਕਿਹਾ ਤੁਸੀਂ ਰਹਿਣ ਦੋ ਹੁਣ ਨਾ ਬੇਚੋ ਹੁਣ ਉਹਦੇ ਬਾਅਦ ਕੋਈ ਲੋਕ ਪੁੱਛਣ ਵੀ ਨੀ ਆ ਰਹੇ ਕਰ ਲੌ ਕਿ ਇੰਨਾ ਤੁਸੀਂ ਰੇਟ ਪਰ ੳ ਏਦਾਂ- ਏਦਾਂ ਕਿ ਇੰਨਾ ਸਸ ਹੁਣ ਤਾਂ ਇੰਨੀ ਲਾਈਨ ਲੱਗੀ ਪਈ ਜਿੱਦਾਂ ਮਾਲੂਮ ਪੜ੍ਹਿਆ ਨਾ ਕਿ ਉੱਥੇ ਰਿੰਗ ਰੋਡ- ਰੋਡ ਜਾਊਗਾ।
ਹਾਂ- ਹਾਂ- ਹਾਂ।
ਡੇਵਲਪ ਹੁਆ ਤੋ ਉਥੇ ਮਗਰ ਲੱਗੇ ਨੇ ਸਾਰੇ। ਨਹੀਂ ਮੰਮੀ ਮੈਂ ਸਾਫ਼ ਮਨਾ ਕੀਤਾ ਭਰਾ ਨੂੰ ਤੂੰ ਵੇਚਣਾ ਹੀ ਨੀ ਹੁਣ ਜਾਂਦੋ ਆਪਾਂ ਨੂੰ ਪ੍ਰੋਫਿਟ ਹੋਊਗਾ ਅੱਗੇ ਜਾ ਕੇ ਦੱਸ ਸਾਲ ਬਾਅਦ ਹੋਣ ਦੋ, ਪਰ ਪ੍ਰੋਫਿਟ ਤਾਂ ਹੋ
ਇਨਵੈਸਟਮੈਂਟ ਪਈ ਹੋਈ ਹੈ ਤਾਂ ਬਸ ਪੁੱਲ ਜਾਓ ਥੋੜ੍ਹੇ ਦਿਨ। ਜਦੋਂ ਕੁਛ ਡਿਵਲਪਮੈਂਟ ਹੋ ਜਾਣਗੀ ਕੁਛ ਹੋ ਜਾਏਗਾ ਤਾਂ ਤਧ ਦਾ ਤਧ ਦੇਖਿਆ ਜਾਏਗਾ ਜਾਂ ਫਿਰ ਵੇਚਣ ਚ ਤੁਸੀਂ ਹੋਰ ਕੁਛ ਕੁ ਡੈਵਲਪ ਕਰ ਸਕਦੇ ਹੋ ਨਾ ਉੱਧਰ।
ਹਾਂਜੀ, ਹਾਂਜੀ ਉਹੀ ਸੋਚ
ਰਿੰਗ ਰੋਡ ਆ ਜਾਏਗਾ, ਹੋਰ ਕੁਛ ਡਿਵਲਪ ਕਰ ਸਕਦੇ ਓ। ਅ ਰਹਿਣੇ ਜਾ ਸਕਦੇ ਹੋ। ਜਾਂ, ਔਰ ਕੋਈ ਕਿਰਾਏਦਾਰ ਵਗੈਰਾ ਪਾ ਕੇ ਵੀ ਤੁਹਾਨੂੰ ਜ਼ਿਆਦਾ ਮਿਲ ਜਾਏਗਾ। ਗਾ ਨਾ ਉਸਦਾ
ਹਾਂਜੀ ਰਣ ਤਾਂ ਚਲੋ ਕਦੇ ਕੋਈ ਫੰਕਸ਼ਨ ਹੁੰਦਾ ਹੈ ਮੰਮੀ ਦੇ ਘਰੇ ਕਦੇ ਕੋਈ ਗੇਸਟ ਆਉਂਦੇ ਨੇ ਫਿਰ ਉੱਥੇ ਜਾ ਕੇ ਫਿਰ ਰਹਿੰਦੇ ਨੇ ਬਾਕ ਕੀਤਾ ਏ ਤਾਂ ਦੂਜੇ ਪਾਸੇ ਰਹਿੰਦੇ ਨੇ ਇਹ ਹੁਣ ਹੁਣ ਉਹ ਤੇ ਕਿੱਦਾਂ ਥੋੜ੍ਹਾ ਆਊਟ ਆਊਟ ਫੈਸਲਿਟੀਜ਼ ਨੀ ਡੋਕਟਰ ਦਾ ਮਤਲਬ ਹੋਸ ਨੇੜੇ ਨੀ ਹੈਗਾ। ਕੁੱਛ ਹੈਗਾ ਨੀ, ਤਾ ਇਸ ਕਰਕੇ ਉੱਥੇ ਰਹਿੰਦੇ ਨੀ ਉੱਥੇ ਇੱਕ ਫਾਰਮ ਹਾਊਸ ਕਰਕੇ ਬੰਦ ਕਰਕੇ ਰੱਖਿਆ ਏ। ਔਰ ਪਿੱਛੇ ਹੀ ਬੈਕ ਸਾਈਡ ਤੇ ਇੱਕ ਪਹਾੜ ਐ। ਮਤਲਬ ਵਧੀਆ ਸੀਨ ਹੈਗਾ ਵਿਊ ਵੀ ਬਹੁਤ ਵਧੀਆ ਉੱਥੇ, ਸਾਰਾ ਕੁਛ ਠੀਕ ਐ।
ਹਾਂ ਤਾਂ ਫਿਰ ਫੈਮਲੀ ਆਊਟਿੰਗ ਜਾਂ ਫਿਰ ਇਸ ਤਰ੍ਹਾਂ ਕਦੋਂ ਕੁਛ ਫੈਮਲੀ ਬਾਰ ਵਾਰ ਜਾਣਾ ਤਾਂ ਚ ਸਕਦੇ। ਤੇਓ ਨਾ ਤੁਸੀ ਦੋ, ਤਿੰਨ, ਚਾਰ ਦਿਨਾਂ ਲਈ ਉਧਰ ਹਾਂ ਥੋੜਾ ਆਊਟਿੰਗ ਵੀ ਹੋ ਜਾਣ ਗ ਤੁਹਾਡਾ। ਅਤੇ ਫੈਮਿਲੀ ਮੀਟਅਪ ਵੀ ਹੋ ਜਾਣਗੇ।
ਨਹੀਂ ਜਾਂਦੇ ਹਾਂ ਅਸੀਂ ਦਸ ਦਿਨ, ਬਾਰਾਂ ਦਿਨ ਦਾਂ ਲਾ ਕੇ ਆਉਦੇ ਆ।
ਹਾਂ
ਆਪਣਾ, ਆਪਣਾ ਹੁਣ ਸੋਚ ਰਿਹਾ ਸੀ ਜਿਦਾਂ ਮੰਮੀ ਦਾ ਉਹ ਪ੍ਰੋਪਰਟੀ ਆਪਣੀ ਆਪਣਾ ਵੀ ਦੇਖਣਾ। ਕੁਛ ਨਾ ਕੁਛ ਕਰਨਾ ਲੈਣਾ
ਹਾਂਜੀ।
ਦੇਖੋ ਹੁਣ ਆਪਣਾ ਟਾਈਮ ਚਲੋ ਜਿੱਦਾਂ ਮਤਲਬ ਅਹ ਮਤਲਬ ਇੰਨੀ ਮਹਿੰਗਾਈ ਨਹੀਂ ਸੀ ਹਨਾ? ਹੁਣ ਵਾਲੇ ਬੱਚਿਆਂ ਦਾ ਟਮ ਫਿਊਚਰ ਹੈਗਾ। ਇੰਨੀ ਮਹਿੰਗਾਈ, ਇੰਨਾ ਸਾਰਾ ਕੁਛ ਹਨਾ। ਉਹਦੇ ਕਰਕੇ ਆਪਾਂ ਨੂੰ ਹੁਣ ਤੋਂ ਹੀ ਤਿਆਰੀ ਸਾਰੀ ਕੁਛ ਕਰਨੀ ਐ। ਹੂੰ ਅਗੇ ਥਾਂ ਵੀ ਮਿਲਣੀ ਕਰ ਘਰ ਵਾਸਤੇ ਕਿਉਂਕਿ, ਸਾਰੇ ਜੋ ਬਿਲਡਰ ਵੀਰ ਨੇ ਜੋ ਬਿਲਡਿੰਗ ਖੜੀ ਕਰਦੇ ਨੇ ਵੱਡੀ, ਵੱਡੀ ਜੋ ਬਿਲਡਰ ਮਤਲਬ ਕੋਂਟੈਕਟ ਲੈਂਦੇ ਨੇ। ਉਹੀ ਸਾਰਾ ਮਤਲਬ ਪੈਸੇ ਖਵਾ, ਖਵਾ ਕੇ ਐਕਸਟਰਾ ਜ਼ਿਆਦਾ ਦੇ ਕੇ ਉਹ ਆਪ ਇੰਨੀ ਵੱਡੀ, ਵੱਡੀ ਮਤਲਬ ਜਿਹੜਾ ਤੀਹ ਪੈਂਤੀ ਦੀ ਫਲੋਰ ਦੀ ਇੰਨੀ ਵੱਡੀ ਬਿਲਡਿੰਗ ਖੜੀ ਕਰਕੇ ਕੇ ਇੱਕ, ਇੱਕ ਕਰੋੜ ਦਾ ਫਲੈਟ ਵੇਚਦੇ ਨੇ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।